ਹਾਂਜੀ ਸਸ ਸ੍ਰੀ ਅਕਾਲ ਜੀ, ਵੀਰ ਜੀ।
ਸਸ ਸ੍ਰੀ ਅਕਾਲ ਭਾਜੀ।
ਅੱਛਾ ਜੀ, ਹੋਰ ਠੀਕ ਹੋ ਜੀ?
ਹਾਂਜੀ, ਠੀਕ ਆ ਜੀ, ਤੁਸੀਂ ਦੱਸੋ ਠੀਕ ਹੋ?
ਹਾਂਜੀ, ਅਸੀਂ ਠੀਕ ਆ ਜੀ, ਹੋਰ ਘਰ-ਪਰਿਵਾਰ ਸਭ ਠੀਕ ਹੈ ਜੀ?
ਹਾਂਜੀ, ਸਭ ਵਧੀਆ ਜੀ।
ਹੋਰ ਜੀ, ਕੋਲਜ ਜਾਨੇ ਓ ਜੀ?
ਅੱਛਾ ਜੀ, ਕਿਹੜਾ ਈਅਰ ਚਲ ਰਿਹਾ ਜੀ ਤੁਹਾਡਾ?
ਜੀ ਆਪਾਂ ਜੀ ਸੈਕਿੰਡ ਈਅਰ ਚ ਹੈਗੇ ਆ।
ਕਿਹੜਾ ਈਅਰ ਚੱਲ ਰਿਹਾ ਜੀ?
ਸੈਕਿੰਡ।
ਅੱਛਾ ਜੀ। ਅੱਛਾ ਜੀ, ਹੋਰ ਕਿਵੇਂ ਜਾਨੇ ਓ ਜੀ ਕੋਲੇਜ ਅਪ-ਡਾਊਨ ਕਿਵੇਂ ਕਰਦੇ ਓ ਜੀ?
ਜੀ ਸਾਡੇ ਕੋਲ ਕਾਰ ਹੈਗੀ ਐ ਜੀ, ਉੰਜ ਤੇ ਡਰੈਵਰ ਰੱਖਿਆ ਹੋਇਆ ਆਪਾਂ।
ਕਿਹੜੀ ਗੱਡੀ ਹੈਗੀ ਜੀ ਤੁਹਾਡੇ ਕੋਲ?
ਜੀ ਸਾਡੇ ਕੋਲੋ ਉਹ ਹੈਗੀ ਐ ਜੀ ਮੈਕਲੈਰਨ।
ਅੱਛਾ ਜੀ, ਅੱ
ਹਾਜ ਹਾਂਜੀ।
ਅੱਛਾ ਜੀ, ਡਰੈਵਰ-ਡਰੈਵਰ ਦਾ ਕੀ ਨਾਮ ਐ ਜੀ?
ਜੀ ਡਰੈਵਰ ਦਾ ਨਾਮ ਹੱਕੀ-ਮੱਕੀ ਹੈਗਾ।
ਅੱਛਾ ਜੀ, ਠੀਕ ਚਲਾ ਲੈਂਦਾ ਐ ਗੱਡੀ?
ਹਾਂਜੀ, ਭਜਾਦਾ ਐ ਜੀ, ਇੱਕ ਵਾਰੀ ਤਾਂ ਹਾਂਜੀ ਟ੍ਰੈਫਿਕ ਬੜਾ ਹੋ ਰਹਾ ਜੀ, ਥੋੜਾ ਟ੍ਰੈਫਿਕਚ ਧਿਆਨ ਨਾਲ ਚਲਾਂਦਾ।
ਅੱਛਾ ਜੀ, ਕਿਉਕਿ ਅੱਜ-ਕੱਲ ਤਾਂ ਕਾਫੀ ਨੋਟ ਕਰਦੇ ਐ ਜੀ, ਉਹ ਕਹਿੰਦੇ ਆ ਚਲਾਣੀ ਆਂਦੀ ਐ, ਲੇਕਿਨ ਓ ਉਹਨਾਂ ਨੂੰ ਆਂਦੀ ਨੀ, ਕਿਤੇ ਵੀ ਵਾਰ ਦਿੰਦੇ ਆ ਜੀ।
ਮੁਲਾਨੇ ਚ ਸਾਡੇ ਡਰੈਵਰ ਨਾਲ ਐ ਹੀ ਹੋਇਆ ਸੀ ਜੀ। ਬੜਾ ਜਾਮ ਲੱਗਿਆ ਹੋਇਆ ਸੀ, ਮੈਂ ਕੋਲ ਮੈਂ ਉਹ ਨੂੰ ਕਿਹਾ ਬਈ ਥੋੜਾ ਪਿੱਛੇ ਹੋ। ਉਹਨੇ ਇੱਕਦਮ ਵਿੱਚ ਗੱਡੀ ਚ ਵਾਰ ਦਿੱਤੀ। ਉਹ ਜਿਹੜੇ ਆਦਮੀ ਲਿਆ ਕੇ ਨਾ ਫੋਰਚੂਨਰ ਵਾਲੇ ਹੋ ਗਿਆ ਸੀ ਜੀ। ਤਾਂ ਹੀ ਚੱਡਿਆ ਨਾ।
ਅੱਛਾ ਉਹ ਤੁਹਾਡਾ ਹੀ ਡਰੈਵਰ ਸੀ? ਇੱਕ ਵਾਰੀ ਮੈਂ ਚੰਡੀਗੜ੍ਹ ਗਿਆ ਸੀ, ਇੱਕ ਵਾਰੀ ਮੈਂ ਚੰਡੀਗੜ੍ਹ ਗਿਆ ਸੀ। ਮੈਨੂੰ ਇੱਕ ਬੰਦਾ ਦੇਖਿਆ ਸੀ ਪਤਾ ਨੀ ਸ਼ਾਇਦ ਤੁਹਾਡਾ ਡਰੈਵਰ ਹੋਵੇ, ਉਹਨੂੰ ਉੱਥੇ ਕੁੱ ਕੁੱਟਦੇ ਪਏ ਸੀ, ਉਹਨੇ ਇੱਕ ਘੰਟੇ ਦੇ ਅੰਦਰ ਮਾਰਤੀ ਸੀ।
ਹਹ ਹਾਂਜੀ ਹਾਂਜੀ।
ਅੱਛਾ ਜੀ, ਮੈਕਲੈਰਨ ਸੀਗੀ, ਗ੍ਰੀਨ ਰੰਗ ਦੀ ਮੈਕਲੈਰਨ ਹੋਣੀ।
ਹਾਂਜੀ ਹਾਂਜੀ, ਅੰਟੀ ਅੰਟੀ ਦੇ ਕੁੰਡ ਵਾਲੇ ਬੜੇ ਪੇਲਦੇ ਪਏ ਸੀ ਜੀ ਉਹਨੂੰ।
ਹਾਂਜੀ-ਹਾਂਜੀ ਆਂਟੀ ਨੇ, ਪੂਰਾ ਮਾਰਿਆ ਸੀ ਕੁੱਟਿਆ ਸੀ ਉਹਨੂੰ। ਉਹ ਥੋੜ੍ਹਾ ਹੈ ਐਵੇਂ ਉਹ ਥੋੜਾ ਐਵੇਂ ਬੋਲਦਾ ਹੋਣਾ ਅ ਮੰਗਾਊਗਾ। ਉਥੋਂ ਭੱਜ ਗਿਆ ਸੀ ਜੀ ਮੈਂ ਕਲੈਰ ਨੂੰ ਛੱਡ ਕੇ ਫੇਰ ਤੁਸੀਂ ਛੁਡਵਾ ਕੇ ਆਏ ਸੀ ਜੀ ਮੈਂ ਕਲਰ
ਨਹੀਂ-ਨਹੀਂ ਉਹਨੂੰ ਉਹ ਉਹਦੇ ਉਹਦੇ ਉੱਤੇ ਨਾ, ਕੇਸ ਕਰ ਦਿੱਤਾ ਸੀ ਜੀ, ਉਹਲਾ ਉਹਨੂੰ
ਅੱਛਾ ਜੀ।
ਸਟੇਸ਼ਨ ਲੈ ਕੇ ਫਿਰ ਆਪਾਂ ਆਪਾਂ ਨੇ ਛੁਡਵਾਈ ਸੀ ਉਹਨੂੰ।
ਅੱਛਾ ਜੀ। ਹੋਰ ਤੁਸੀਂ ਜੀ ਫਾਸਟ ਫੂਡ ਵਗੈਰਾ ਖਾਨੇ ਓ ਜੀ?
ਨੀ ਜੀ ਬਹੁਤ ਘਟ ਖਾਂਦਾ ਜੀ।
ਅੱਛਾ ਜੀ ਜਿੰਮ ਵਗੈਰਾ ਤੇ ਜਾਂਦੇ ਹੋਣੇ।
ਹਾਂਜੀ ਜਿੰਮ ਵਗੈਰਾ ਤੇ ਜਾਂਦੇ ਹੋਣੇ ਜੀ।
ਹਾਂ ਦੋ ਸੌ ਹੋ
ਅੱਛਾ ਜੀ, ਹੋਰ ਜੀ। ਅ ਅਸੀਂ ਕਦੀ ਕੁਆਰ ਜਾਂਨੇ ਆ ਜੀ। ਮਨ ਹੋਏਗਾ, ਮਨ ਹੋਏਗਾ ਤਾਂ ਚਲੇ ਜਾਏਦਾ।
ਅੱਛਾ ਜੀ।
ਅੱਛਾ ਜੀ ਹੋਰ ਤੁਸੀਂ ਕੀ ਲਵਾਂ? ਛੁੱਟੀਆਂ 'ਚ ਕਿੱਧਰ ਘੁੰਮਣ ਗਏ ਸੀ ਜੀ?
ਜੀ ਆਪਾਂ ਉੱਧਰ ਗਏ ਸੀ ਜੀ ਆਸਟ੍ਰੇਲੀਆ।
ਅੱਛਾ ਜੀ।
ਹਾਂਜੀ, ਉਹ ਜਿਹੜਾ ਉੱਥੇ ਡਰਾਈਵਰ ਨੀ ਆਇਆ ਸੀ।
ਹਾਂਜੀ-ਹਾਂਜੀ ਉਹੀ ਹਾਕੀ ਮਾਕੀ ਜੀ?
ਹਾਂਜੀ-ਹਾਂਜੀ ਉਹੀ ਜੀ ਉਹ ਤਾਂ ਉਹਦਾ ਮੁੰਡਾ ਜੀ ਉਧਰ ਰਹਿੰਦਾ ਉਹਨੇ ਸਾਰੇ
ਅੱਛਾ ਜੀ, ਤੁਸੀਂ ਭੇਜਿਆ ਹੋਣਾ ਜੀ। ਉਹ, ਤੁਸੀਂ ਭੇਜਿਆ ਹੋਣਾ ਕਨੇਡਾ ਉਹਨੂੰ। ਘੁੰਮਾਣ ਲਈ।
ਜੋ ਮੇਰੇ ਪਾਪਾ ਨੇ-
ਅੱਛਾ ਜੀ ਆ ਤਾਂ ਬੜੀ ਚ, ਆ ਤਾਂ ਬੜੀ ਚੰਗੀ ਗੱਲ ਏ। ਆ ਤਾਂ ਬੜੀ ਚੇ ਚੰਗੀ ਗੱਲ ਏ।
ਹੂੰ
ਅੱਛਾ ਜੀ। ਅੱਛਾ ਤੁਸੀਂ ਉਹਦੇ ਕੋਲ ਈ ਰਹੇ ਓ? ਤੁਸੀਂ ਓਹਦੇ ਕੋਲ ਈ ਰਹੇ ਸੀ ਫੇਰ ਇੱਕ ਮਿੰਟ?
ਕਿਉਂ, ਕਿਉਂ ਕੀ।
ਹੈਲੋ ਜੀ।
ਹੈਲੋ।
ਹਾਂਜੀ।
ਹਾਂਜੀ।
ਹੋਰ ਜੀ ਹੋਰ ਸੁਣਾਓ ਜੀ, ਹੋਰ।
ਬਸ ਜੀ ਸਬ ਵਦੀਆ
ਛੁੱਟੀਆਂ ਕਿਵੇਂ ਬੀਤੀਆਂ ਮੂਵੀ ਵੇ ਖਣ ਗਏ ਸੀ ਜੀ, ਮੂਵੀ ਵੇਖਣ ਉਹ ਜਿਹੜੀ ਨਵੀ ਆਈ ਐ ਜੀ ਕੈਰੀ ਔਨ ਜੱਟਾ ਫੋਰ
ਹਾਂਜੀ, ਜਸਵਿੰਦਰ ਭੱਲੇ ਦੀ
ਅੱਛਾ ਜੀ ਹੋਰ ਓਹ ਕੀ ਨਾਮ ਆ ਦੀਵਾਲੀ ਵਗੈਰਾ ਤੇ ਕਿ ਸ਼ੋਪਿੰਗ ਕਰਦੇ ਔ ਜੀ ਪਟਾਕੇਆਂ ਵਗੈਰਾ ਦੀ
ਹਾਂਜੀ-ਹਾਂਜੀ ਕਰਦੇਂ ਆਜੀ, ਉਹ ਮੇਰਾ-ਮੇਰਾ ਡਰਾਈਵਰ ਈ ਲੇਕੇ ਆਂਦੈ ਜੀ ਪਟਾਕੇ ਤੇ ਓਦੇ ਕੌਲ ਲੈ ਲੈੰਦਾ ਜੀ
ਅੱਛਾ ਜੀ ਔਰ ਤੁਸੀਂ ਤਾਂ ਵਾਧੂ ਮਗਾੰਦੇ ਹੋਨੇ ਜੀ
ਹਾਂਜੀ
ਅੱਛਾ ਜੀ, ਔਰ ਕਿੰਨੇ ਦੇ ਲਿਆਣੇ ਓ ਜੀ ਪਟਾਕੇ
ਜੀ ਆਪਾਂ ਲਿਆਣੇ ਆਂ ਜੀ ਜਿੰਨਾ-ਜਿੰਨਾਂ ਚ ਮੇਰਾ ਡਰੈਵਰ ਕੋਲ ਸਮਾਨ ਬੱਚ ਜਾਂਦਾ ਐ ਜੀ ਸਾਰਾ ਆਪਾ ਹੀ ਲੈਂ ਆੰਦੇ ਆ ਜੀ ਹੈਲੋ ਹੈਲੋ ਹੈਲੋ ਹੈਲੋ